ਹੈਲੋ ਹੈਲੋ
ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ ਹਾਂਜੀ ਠੀਕ ਹੈ, ਔਰ ਆਪ ਹਾਂਜੀ ਘਰ ਪਰਿਵਾਰ ਸਭ ਠੀਕ ਏ।
ਹਾਂਜੀ ਹਾਂਜੀ, ਫੇਰ ਸਾਡਾ ਅੱਜ ਦਾ ਟੋਪਿਕ ਹੈ ਖਾਣਾ। ਤੁਸੀਂ ਮੈਨੂੰ ਦੱਸੋ, ਤੁਹਾਨੂੰ ਕੀ ਕੀ ਖਾਣਾ ਪਸੰਦ ਏ।
ਹਨ
ਹੈਲੋ, ਹਾਂਜੀ- ਹਾਂਜੀ- ਹਾਂਜੀ ਖਾਣ 'ਚ ਤੁਹਾਨੂੰ ਕੀ ਪਸੰਦ ਏ।
ਸਭ ਤੋਂ ਵਧੀਆ ਚੀਜ਼ ਹੈ, ਦਾਲ ਰੋਟੀ
ਹਾਂਜੀ- ਹਾਂਜੀ, ਉਹ ਹਾਂਜੀ- ਹਾਂਜੀ ਦਾਲ ਰੋਟੀ ਤੇ ਸਭ ਤੋਂ ਵਧੀਆ ਹੈ ਹੀ, ਪਰ
ਦਾਲ ਦੇ ਵਿੱਚ, ਵੜੀ ਪਈ ਦੀ ਹੋਵੇ ਨਾਲ ਫੁਲਕੇ ਬਹੁਤ ਹੀ ਮਜ਼ਾ ਆਂਦਾ ਖਾਣ ਦਾ
ਹਾਂਜੀ -ਹਾਂਜੀ ਉਹ ਤੇ ਵਧੀਆ, ਪਰ ਇੱਕ ਬੰਦੇ ਦੀ ਸਪੈਸ਼ਲ ਚੀਜ਼ ਹੁੰਦੀ ਨਾ, ਬਈ ਇਹ ਖਾਣਾ ਸਾਨੂੰ
ਮੈਂ ਤੇ ਹਾਂਜੀ ਚਾਪ ਮੈਨੂੰ ਸਭ ਤੋਂ ਜ਼ਿਆਦਾ ਪਸੰਦ ਲੱਗਦੀ।
ਅੱਛਾ -ਅੱਛਾ, ਚਾਪ-ਚਾਪ ਬਹੁ ਸਹੀ ਗੱਲ ਹੈ ਜੀ ਬਹੁਤ ਕਿਹੜੀ ਕਿਵੇਂ ਦੀ ਚਾਪ ਹਾਂਜੀ -ਹਾਂਜੀ ਸੋਇਆ ਚਾਪ ਉਹ ਵੀ ਹਾਂਜੀ। ਹੂੰ
ਹਾਂਜੀ ਮਲਾਈ ਚਾਪ ਤੇ ਨਾਲ ਮਲਾਈ ਚਾਪ ਨਾਲ ਪਿਆਜ਼, ਹੋਣ ਨਾਲ ਹਰੀ ਚਟਨੀ ਹੋਵੇ, ਬੜਾ ਸਵਾਦ ਲੱਗਦਾ ਜੀ। ਖਾਨ ਦਾ ਜੀ।
ਹਾਂਜੀ ਬਿਲਕੁਲ ਜੀ।
ਹਾਂਜੀ
ਆਪ ਵੈਸੇ ਵੀ ਪ੍ਰੋਟੀਨ ਸਾਨੂੰ ਮਿਲਦੇ ਨੇ, ਉਹ ਨਾਲ ਸੋਇਆਬੀਨ ਦੀ ਮ ਹੁੰਦੀ ਹੈ, ਉਹਨੂੰ ਪ੍ਰੋਟੀਨ ਵੀ ਮਿਲਦੇ ਨੇ ਉਹਦੇ ਵਿੱਚ ਵੈਸੇ ਵੀ ਚਾਪ ਸਾਨੂੰ ਖਾਣੀ ਚਾਹੀਦੀ ਏ।
ਹਾਂਜੀ-ਹਾਂਜੀ
ਹਾਂਜੀ ਤੁਸੀਂ ਫੇਰ ਬਾਜ਼ਾਰੀ ਚ ਚਾਮਪ ਮਤਲਬ ਖਾਂਦੇ ਹੋ, ਜਾਂ ਫਿਰ ਤੁਹਾਨੂੰ
ਨਹੀਂ -ਨਹੀਂ ਜੀ ਮੇਰੇ ਮੇਰੀ ਘਰ ਹੀ ਬਣਾ ਲੈਂਦੀ ਦੀ, ਮੇਰੀ ਬੇਟੀ ਏ।
ਹਾਂਜੀ -ਹਾਂਜੀ ਫਿਰ ਤੇ ਤੁਹਾਡੀ ਫੇਰ ਤੇ ਤੁਹਾਡੀ ਬਹੁਤ ਵਧੀਆ ਗੱਲ ਏ, ਜੀ ਤੁਸੀ ਇੱਕ ਤੇ ਵਧੀਆ ਚੀਜ਼, ਪ੍ਰੋਟੀਨ ਵਾਲੀ ਚੀਜ਼ਾ ਤਾਨੂੰ ਖਾਣਾ ਪਸੰਦ ਏ। ਦੂਜਾ ਤੁਸੀ ਉਹ ਚੀਜ਼, ਘਰ ਬਣਾ ਕੇ ਖਾ ਰਹੇ ਹੋ। ਇਹ ਤੁਹਾਡੀ ਸਿਹਤ ਵਾਸਤੇ, ਵੈਸੇ ਵੀ ਬਹੁਤ ਲਾਭਦਾਇਕ ਹੈ ਜੀ।
ਹਾਂਜੀ -ਹਾਂਜੀ ਤੇ ਦੂਸਰੇ ਨੰਬਰ ਦਾ ਗ ਔਰ ਔਥੇ ਸ਼ਾਹੀ ਪਨੀਰ ਵੀ ਬਹੁਤ ਵਧੀਆ
ਹਾਂਜੀ -ਹਾਂਜੀ ਤਾਨੂ ਤੇ ਸਭ ਬਹੁਤ ਵਧੀਆ ਗੱਲ ਹੈ ਜੀ ਸਭ ਨੂੰ। ਸ਼ਾਹੀ ਪਨੀਰ ਵਗੈਰਾ ਹੀ ਪਸੰਦ ਹੈ, ਕਈ ਤੇ ਜਿਵੇਂ ਇਹ ਮੋਮੋਸ ਹੋ ਗਏ, ਸਪਰਿੰਗ ਰੋਲ ਹੋ ਗਏ, ਇਹ ਖਾਣਾ ਪਸੰਦ ਕਰਦੇ ਨੇ ਜੀ।
ਹਾਂਜੀ। ਅਗਰ ਪਨੀਰ ਟਿੱਕਾ ਵੀ ਇਹ ਵੀ ਬਹੁਤ ਵਧੀਆ ਏ।
ਹਾਂਜੀ- ਹਾਂਜੀ ਪਨੀਰ ਦੀ ਤੇ ਬੜੀ ਪਨੀਰ ਦੀ ਤਾਂ ਜੀ ਬੜੀ ਡਿਸ਼ਿਜ਼ ਬਣ ਜਾਂਦੀਆਂ ਨੇ ਪਨੀਰ ਦੇ ਪਕੌੜੇ ਵੀ ਬਣ ਜਾਂਦੇ ਨੇ। ਹਨਾ, ਸਾਡਾ ਚੀਰਲੀ ਪਨੀਰ ਵੀ ਬਣ ਜਾਂਦਾ ਹੈ। ਬਸ ਅਗਰ ਅਸੀਂ ਇਹ ਸਭ ਚੀਜ਼ਾਂ, ਘਰ ਬਣਾਈਏ ਤੇ ਇੱਕ ਤੇ ਮਤਲਬ ਅਸੀ ਘਰ ਜੋ ਵੀ ਬਣਾਵਾਂਗੇ, ਬਿਨਾਂ ਮਿਲਾਵਟ ਕਰੇ ਬਣਾਵਾਂਗੇ ਸਾਫ਼ ਤੇਲ ਚ ਆਵਾਂਗੇ। ਜਿਹੜਾ ਬਜ਼ਾਰੀ ਹੁੰਦਾ ਜੀ, ਉਹ ਫੇਰ ਸਾਫ ਤੇਲ ਨਹੀਂ ਹੁੰਦਾ ਥੋੜੀ ਬਹੁਤੀ ਉਹ ਮਿਲਾਵਟ ਵੀ ਕਰ ਦਿੰਦੇ ਨੇ ਜੀ ਜ਼ਿਆਦਾ। ਜਿਵੇਂ
ਤੇ ਸਾਰਾ ਕੰਮ ਜੋ ਹੈ ਨਾ, ਸਾਰੀ ਚੀਜ਼ ਮੇਰੀ ਬੇਟੀ ਵੀ ਬਣਾਂਦੀ ਜੀ।
ਹਾਂਜੀ- ਹਾਂਜੀ।
ਮੇਰੀ ਬੇਟੀ, ਮੇਰੀ ਬੇਟੀ ਹੀ ਬਣਾਉਂਦੀ ਹੈ। ਮੈਂ ਬਜ਼ਾਰੋਂ ਨੀ ਲਿਆਂਦਾ।
ਹਾਂਜੀ- ਹਾਂਜੀ ਬਹੁਤ ਅੱਛੀ ਗੱਲ ਹੈ ਜੀ, ਹੋਰ?
ਹੋਰ -ਹੋਰ ਮੇਰੇ ਬੇਟੀ ਜਿਹੜੀ ਏ। ਪਨੀਰ ਵਾਲਾ ਪਰਾਂਠ, ਪਰਾਂਠਾ ਵੀ ਬਣਾ ਲੈਂਦੀ ਆ।
ਹਾਂਜੀ -ਹਾਂਜੀ, ਹਾਂਜੀ -ਹਾਂਜੀ ਸਹੀ ਗੱਲ ਹੈ ਪਨੀਰ ਵਾਲਾ ਪਰਾਂਠਾ ਵੀ ਬਹੁਤ ਸਵਾਦ ਲੱਗਦਾ ਹੈ ਜੀ, ਸਹੀ ਗੱਲ ਏ। ਜੇ ਮੈਂ ਵੀ ਆਪਣੇ ਬੱਚਿਆਂ ਨੂੰ ਘਰ ਹੀ, ਜਿਆਦਾਤਰ ਬਣਾ ਕੇ ਦਿੰਨੀ ਹਾਂ। ਜਿਵੇਂ ਤੁਸੀਂ ਜਿਵੇਂ ਹੁਣ ਇੱਕ ਚੀਜ਼ ਮਤ ਤਾਨੂੰ ਹੋਰ ਦੱਸਦੀ ਆ ਸੋਇਬੀਨ ਦੀ, ਜਿਵੇਂ ਨਾ ਇੱਕ ਸੋਇਆਬੀਨ ਦੇ ਖ਼ਰਾਬ ਬੰਦੇ ਨੇ ਜੀ। ਤੁਸੀ, ਜਿਵੇਂ ਸਾਡੇ ਕੋਲ ਜਿਹੜੀ ਗੋਲ- ਗੋਲ ਸੋਇਆਬੀਨ ਹੁੰਦੀ ਹੈ।
ਹਾਂਜੀ।
ਤੁਸੀਂ ਉਹਨੂੰ, ਉਹਨੂੰ ਆਪਣੀ ਬੇਟੀ ਨੂੰ ਦੱਸਣਾ ਤੁਸੀਂ। ਉਹਨਾਂ ਨੂੰ ਪਾਣੀ ਚ ਚੰਗੀ ਤਰਾਂ ਮਤਲਬ, ਬਿਲਕੁਲ ਅੱਛੀ ਤਰਾਂ ਪਾਣੀ ਉਬਾਲ ਲੋ ਖਾਲੀ ਪਾਣੀ ਪਹਿਲੇ ਉਹਦੇ ਚ ਥੋੜਾ ਨਮਕ ਪਾ ਕੇ, ਫੇਰ ਸੋਯਬੀਨ ਪਾ ਦੋ ਗਰਮ- ਗਰਮ ਪਾਣੀ ਚ, ਫੇਰ ਉਹਨਾਂ ਨੂੰ ਵੀ ਸੋਇਆਬੀਨ ਨੂੰ ਜਦ ਤੱਕ ਉਹ ਬਿਲੁ ਫੁਲ ਸੋਫਟ ਨਾ ਹੋ। ਤੁਸੀਂ ਉਹਨਾ ਨੂੰ ਉਬਾਲਣਾ ਏ। ਫੇਰ ਤੁਸੀਂ ਜੀ ਜਦੋਂ ਸੋਇਆਬੀਨ ਬਿਲਕੁਲ ਠੰਡੀ ਹੋ ਜਾ ਐ। ਉਹਨੂੰ ਇੱਕ ਕੱਪੜੇ ਚ ਪਾ ਕੇ ਚੰਗੀ ਤਰਾਂ ਨਿਚੋੜ ਲਉ। ਵੀ ਇੰਨੀ ਚੰਗੀ ਤਰਾਂ ਨਿਚੋੜ ਲਉ ਸੋਯਬੀਨ ਚ ਥੋੜਾ ਵੀ ਪਾਣੀ ਨਾ ਰਹੇ।
ਹਾਂਜੀ।
ਤੇ ਬਿਲਕੁਲ ਚੰਗੀ ਤਰਾਂ ਨਿਚੋੜ ਲਓ ਜੀ, ਫੇਰ ਤੁਸੀਂ ਉਹਨਾਂ ਨੂੰ, ਚਾਹੇ ਮਿਕਸੀ ਚ ਘੁਮਾ ਦੋ ਗ੍ਰੈਂਡਰ ਕਰਦੋ। ਥੋੜਾ ਬਰੀਕ, - ਬਰੀਕ ਬੁਰਾਦਾ ਜਾਂ, ਮਤਲਬ ਬਣਾ ਲ ਲੋ। ਨਹੀਂ ਤਾਂ ਤੁਸੀਂ ਓ ਕਰ ਲਓ। ਚੋਪਰ ਆਉਂਦਾ ਜੀ, ਚੋਪਰ ਚ ਚੋਪ ਕਰਲੋ। ਫੇਰ ਉਹ ਵੀ ਜਿਹੜੀ ਸੋਇਆਬੀਨ ਤੁਸੀਂ ਕੁਤਰੋਗੇ ਜਾਂ ਚੂ ਚੋਪ ਕਰੋਗੇ, ਉਹਰ ਚੋ ਵੀ ਤੁਸੀਂ ਅੱਛੀ ਤਰਾਂ ਪਾਣੀ ਹੱਥਾਂ ਚ ਦਬਾ- ਦਬਾ, ਤੇ ਜਾਂ ਕਿਸਸੀੇ ਕੱਪੜੇ ਤੇ ਦਬਾ ਕੇ ਪਾਣੀ ਕੱਢ ਲਓ। ਕਿਉਂਕਿ ਉਹਦੇ ਚ ਪਾ ਜਿੰਨਾ ਪਾਣੀ ਨਿਕਲੇਗਾ, ਉਓਨੀ ਵਧੀਆ। ਬਣੇਗੀ ਫੇਰ ਜੇ ਤੁਸੀਂ ਜਿਵੇਂ ਕਿ ਬਰੀਕ- ਬਰੀਕ ਪਿਆਜ ਕੱਟ ਲੋਓ। ਜੇ ਤੁਸੀਂ ਗਾਜਰ ਪਾ ਲੋੋ ਜੀ, ਹਨਾ। ਫੇਰ ਓਦੇ ਚ ਦੋ ਚਮਚ ਤੂਸੀ ਵੇਸਨ ਪਾ ਕੇ, ਓਦਾ ਆਟਾ ਗੁਨਵਾ ਲੋ। ਦੋ ਚਮੱਚ ਤੇਲ ਪਾ ਕੇ ਓਚ ਆਟਾ, ਟਾ ਗੁੰਨੇਆ ਜਾਂਦਾ। ਭੇਦ, ਫੇਰ ਜੀ ਤਾਂ ਏ ਓਨੂੰ ਆਟੇ ਨੂੰ ਮਤਲਬ ਥੋੜਾ ਸਾ ਕੱਚਾ ਰੱਖ ਕੇ ਵੇਸ ਤੇ ਅੱਜ-ਕੱਲ ਸੀਖਾਂ ਆਂਦੀਐ ਜੀ ਕਬਾਬ ਦੀਆਂ, ਤੂਸੀਂ ਸਿੱਖਾਂ ਦੇ ਸਪੇਸ ਸਾਰੇ ਓ ਮਿਸਚਰ ਨੂੰ ਬਈ ਏਕ ਗੋਲਾਈ ਚ ਮੈ਼ਪ ਜੀ ਦੇ ਦੇ।
ਹਾਂਜੀ।
ਫੇਰ ਚੰਗੀ ਤਰਾਂ ਓਨੂੰ ਦਬਾ-ਦਬਾ ਕੇ ਮੈਸ਼ ਕਾਰਕੇ ਓਨ ਸੀਖ ਜੇੜੀ ਏਨਾ ਵਿਚੋਂ ਤੇ ਨਿਕਲ, ਵਿਚੋਂ ਤੂਸੀ ਸੀਖ ਕੱਡ ਲੋ। ਓ ਜੇੜੀ ਕਬਾਬ ਏ ਓ ਰੋਲ ਸੇ਼ਪ ਚ ਤਾਡੀ ਬਨ ਜੇਗੀ, ਵੈਸੇ ਤੇ ਨਹੀ ਇਸ਼ ਕੋਈ ਸੇ਼ਪ ਆਂਦੀ, ਸੀ ਟਿੱਕੀ ਦੀ ਸੇ਼ਪ ਚ ਕਟਲੈਟ ਦੀ ਮੇ਼ਪ ਏਚ, ਏਚ ਵੀ ਬਨਾ ਸਕਦੇ ਆਂ ਫੇਰ ਜੀ ਇਨਾਂ ਨੂੰ ਤੁਸੀਂ ਟੈਨਸਨ ਚ ਏ ਪੈਨਸਲ ਦੇ ਉਤੇ ਸਾਰਾ ਲਪੇਟ ਕੇ, ਅੱਛੀ ਤਰਾਂ, ਮੁੱਠੀ ਨਾਲ, ਚੰਗੀ ਤਰਾਂ ਦਬਾ ਕੇ, ਤੂਸੀ ਪੈਨਸਲ ਵਿੱਚ ਕੱਡ ਲੋ, ਤਾਂ ਵੀ ਸਾਡੇ ਕਬਾਬ ਦੀ ਨਾ ਸ਼ੇਪ ਬਨ ਜਾਂਦੀ ਏ, ਫੇਰ ਤੂਸੀ ਓਨਾਂ ਨੂੰ ਮਤਲਬ ਫਰਾਈ ਕਰ ਲੋ।
ਹੂੰ।
ਕਈ ਤੇ ਜੀ ਬਿਨਾ ਮਤਲਬ ਕੀ ਖਾਲੀ ਫਰਾਈ ਕਾਰਕੇ ਖਾ ਲੈਂਦੇ ਨੇ, ਸਵਾਦ ਲਗਦੈ। ਕਈ ਜੀ ਫੇਰ ਦਹੀਂ ਦੀ ਦਹੀਂ ਚ ਮਲਾਈ-ਮਲੂਈ ਬਨਾ ਕੇ ਓਦੇ ਚ ਪੇਸਟ, ਨਮਕ ਮਸਾਲੇ ਬਨਾ ਕੇ ਤੇ ਉਂ ਕਬਾਬ ਨੂੰ ਫੇਰ ਓਦੇ ਵਿੱਚ ਲਬੇੜ ਕੇ ਖਾਂਦੇ ਨੇ ਜੀ, ਓ ਵੀ ਬਿਲਕੁਲ ਮਤਲਬ ਤਾਨੂੰ ਮਲਾਈ ਚਾਪ ਵਰਗਾ ਈ ਲੱਗਦੈ ਪਰ ਓ ਥੋੜਾ ਜਾ ਨਾ ਮਤਲਬ ਕੀ ਸਾਨੂੰ ਕਰੀਸਪੀ-ਕਰੀਸਪੀ ਲਗਦੈ, ਬੋਤ ਸਵਾਦ ਲਗਦੈ। ਤੂਸੀ ਅਪਨੀ ਬੇਟੀ ਨੂੰ ਕੈਨਾ ਯਾ ਤੇ ਬਈ ਏਕ ਵਾਰ ਦੱਸਨਾ ਮੈਂ ਦੱਸੇਆਸੀ ਯਾ ਤੂਸੀ ਓਨੂੰ ਕੈਨਾਂ ਕਿ ਯੂਟੀਊਬ ਤੇ ਇਕ ਵਾਰ ਦੇਖ ਕੇ ਤੂਆਨੂੰ ਸੋਏਆਬੀਨ ਤੇ ਕਬਾਬ ਬਨਾਏ ਬੋਹਤ ਈ ਸਵਾਦ ਲੱਗਦੇ ਨੇ। ਤੇ ਏਕ ਸਾਡੇ ਵਸਤੇ ਬੋਤ ਹੈਲਦੀ ਚੀਜ ਏ। ਪ੍ਰੋਟੀਨ ਮਿਲਦੇ ਨੇ, ਸਬਜੀਆਂ ਵੀ ਖਾਦੀ ਜਾਂਦੀਐਂ। ਤੂਸੀ ਜਰੂਰ ਓਨੂੰ ਤੂਸੀ ਜਰੂਰ ਖਾ ਕੇ ਦੇਖਨਾ।
ਅੱਛਾ, ਹੈਲੋ, ਹਾਂਜੀ ਠੀਕੇ ਏ ਜੀ, ਬੋਤ-ਬੋਤ ਅੱਛਾ ਲਗੇਆ, ਤੂਆਡੇ ਕੋਲ ਐ ਸੁਨ ਕੇ। ਅੱਛਾ, ਇੱਕ-ਇੱਕ ਹੋਰ ਗਾੱਲ ਐ, ਇੱਕ ਕਾਲੇ ਚਨੇ ਜੇੜੇ ਸ੍ਹੇਤ ਵਾਸਤੇ ਬੋਤ ਵਦੀਆ।
ਹਾਂਜੀ, ਹਾਂਜੀ ਸਈ ਗਾੱਲ ਐ ਜੀ ਤੂਸੀ ਐਦਾਂਈ ਕਾਲੇ ਚਨੇਆਂ ਦਾ ਵੀ ਤੂਸੀ, ਏਦਾਂ ਈ ਕਾਲੇ ਚਨੇਆਂ ਦਾ ਕਬਾਬ ਵੀ ਤੂਸੀ ਬਨਾ ਸਕ ਦੇ ਓ, ਕਾਲੇ ਚਨੇ ਵੀ ਬੋਤ ਸਾਡੇ ਵਸਤੇ ਫੈਦੇ ਮੰਦ ਹੂੰਦੇ ਨੇ ਜੀ, ਕਾਲੇ ਚਨੇਆਂ ਦੀ ਤੂਸੀ ਪਾ ਕਾਲੇ ਚਨੇ ਹੋ ਗਏ ਤੂਆਡੀ ਮੂੰਗੀ ਸਾਬਤ ਦਾਲ ਹੋਗੀ, ਐ ਸਬ ਨੂੰ ਉਬਾਲ ਕੇ ਵੇਚੱ ਤੂਸੀ ਤੇ ਪੇਆਜ ਵਗੈਰਾ ਕਾੱਟ ਕੇ, ਪਨੀਰ ਕਾੱਟ ਕੇ ਤੂਸੀ ਓਨੂੰ ਮਤਲਬ ਏਕ ਚਾਟ ਜੀ ਬਨਾ ਕੇ ਤੂਸੀ ਓ ਵੀ ਖਾ ਸਕਦੇ ਓ ਜੀ, ਓ ਵੀ ਬੋਤ ਸਾਡੀ ਸ੍ਹੇਤ ਲਈ ਫਾਇਦੇਮੰਦ ਹੁੰਦੀ ਏ। ਅੱਜ-ਕੱਲ ਤੇ ਦੇਖੋ ਤਾਕਤ ਕਿਸੇ ਚੀਜ ਚ ਨੀ ਐ। ਪਰ ਸਾਨੂੰ ਜਿੰਨਾ ਚ, ਜਿੰਨਾ ਹੋਣਾ ਚਾਈਦਾ ਸਾਨੂੰ ਤਾਕਤ ਵਾਲਾ ਭੋਜਨ ਹੈਲਦੀ ਭੋਜਨ, ਐ ਸਬ ਈ ਖਾਨਾ ਚਾਈਦਾ ਜੀ ਬਜਾਰ ਦਾ ਤੇ ਬੋਤ ਘਾੱਟ ਖਾਨਾ ਚਾਈਦੈ।
ਠੀਕ ਏ ਜੀ, ਅੱਛਾ, ਹਾਂਜੀ। ਹੋਰ ਇੱਕ ਸਬਜ਼ੀਆਂ ਦੇ ਵਿੱਚ ਜਿਹੜੀ ਇੱਕ ਘੀਆ ਸਬਜ਼ੀ ਹੈਗੀ
ਹਾਂਜੀ ਹਾਂਜੀ
ਘੀਏ ਦੀ ਘੀਏ ਦੀ ਸਬਜ਼ੀ ਬਹੁਤ ਵਧੀਆ ਹੈਗੀ ਜਿਵੇਂ ਦਹੀਂ ਚੱ ਉਹਦਾ ਰਾਇਤਾ ਪਾ ਲਉ
ਹਾਂਜੀ ਹਾਂਜੀ ਬਿਲਕੁੱਲ ਜੀ ਬਿਲਕੁੱਲ ਤੁਸੀਂ ਹਾਂਜੀ ਬਿਲਕੁੱਲ ਜੀ ਬਿਲਕੁੱਲ ਨੇੜ ਤੋਂ ਹੇਗਾ ਰਾਸਤਾ ਸਾਨੂੰ ਸਾਡੇ ਸਰੀਰ ਨੂੰ ਠੰਡਕ ਵੀ ਪਹੁੰਚਾਉਂਦਾ ਹੈ ਔਰ ਗਰਮੀਆਂ ਚ ਤੇ ਘੀਏ ਦਾ ਰਾਇਤਾ ਖਾਣਾ ਬਹੁਤ ਵਧੀਆ ਹੈ ਹਾਂਜੀ
ਉਹ ਆਪਣਾ ਪਹਿਲੇ ਉਬਾਲਦੇ ਨੇ ਤੇ ਫਿਰ ਆਪਣਾ ਉਹਦਾ ਪਾਣੀ ਕੱਢ ਕੇ ਐਵੇਂ ਕੀਵੇਂ ਬਣਾਉਂਦੀ ਮੇਰੀ ਬੇਟੀ ਯਾਨੀ ਬਣਾਉਂਦੀ ਨਾ ਤੇ ਫਿਰ ਉਹਨੂੰ ਆਪਣਾ ਦਹੀਂ ਚੱ ਪਾ ਕੇ ਵਿੱਚ ਕਾਲੀ ਮਿਰਚ ਟਮਾਟਰ ਸੁੱਟ ਲਏ ਜਾਂ ਪਿਆਜ਼ ਵਗੈਰਾ
ਹਾਂਜੀ ਹਾਂਜੀ ਬਿਲੁ ਬਿਲਕੁਲ ਜੀ ਬਿਲਕੁਲ ਬਿਲਕੁਲ ਸਹੀ ਗ
ਇਹਦੇ ਤੇ ਵਗੈਰਾ ਵੀ ਪੰਜ ਬੰਦੇ ਨਾ
ਹਾਂਜੀ ਹਾਂਜੀ ਖੂਬ ਤੇ ਵੀ ਇਹਦੇ ਬਹੁਤ ਸਵਾਗਤ ਕਰਦੇ ਨੇ ਹਾਂਜੀ ਜੀ ਉਹ ਤੇ ਦੇਖੋ ਕਿ ਇਹਨੂੰ ਕੁ ਤੇਰੇ ਕੇ ਚੰਗੀ ਤਰ੍ਹਾਂ ਦਾ ਵੀ ਪਾਣੀ ਕੱਢ ਕੇ ਪਾਸ ਉਚ ਤੇ ਤੇ ਮਸਾਲੇ ਹੋ ਗਏ ਇਥੇ ਆ ਕੇ ਤੁਸੀਂ ਜਿਵੇਂ ਪਕੌੜੇ ਤਲਦੇ ਹੋ ਪਕੌੜਿਆਂ ਵਿੱਚ ਕਰ ਲਓ
ਅੱਛਾ ਜੀ
ਹਾਂਜੀ ਹਾਂਜੀ ਫੇਰ ਤੁਸੀਂ ਇੱਕ ਪਾਸੇ ਹਾਂਜੀ ਪਿਆਜ ਪਿਆਜ ਹੋ ਗਿਆ ਟਲਾਟਰ ਹੋ ਗਿਆ ਦੋ ਤੁਸੀਂ ਭੁੰਨ ਭੰਨ ਕੇ ਉਹਦੇ ਚ ਮਸਾਲੇ ਪਾ ਤੁਸੀਂ ਉਹਨੂੰ ਤਾ ਇਹ ਬਣਾ ਕੇ ਕੁਛ ਉਹਨਾਂ ਦੇ ਕੋਰਸ ਦੇ ਵਿੱਚ ਸੁੱਟ ਦੋ ਤੇ ਵੀਰਜੀ ਬਹੁਤ ਸਵਾਦ ਲੱਗਦੇ ਨੇ
ਹਾਂਜੀ ਹਾਂਜੀ ਤੇ ਫਿਰ ਉਹਨੇ ਤਾਹੀਂ ਫਿਰ ਤਰੀ ਵਾਲੇ ਜ਼ਿਆਦਾ ਫਸਕਲਾਸ ਬਣਦੇ ਨੇ
ਹਾਂਜੀ ਬਿਲਕੁੱਲ ਜੀ ਬਿਲਕੁੱਲ ਹਮ ਹਾਂਜੀ ਹਾਂਜੀ
ਸਭ ਵੀ ਘੱੜੀ ਘੱੜੀ ਵਧੀਆ ਹੋਈ ਜਾਂਦੀ
ਹਾਂਜੀ ਮੈਨੂੰ ਤਾਂ ਸਭ ਤੋਂ ਚੰਗੇ ਜੀ ਕੜੀ ਚਾਵਲ ਮੈਨੂੰ ਬਹੁਤ ਪਸੰਦ ਉਹ ਵੀ ਜੇ ਮਤਲੱਬ ਲੱਸੀ ਦੀ ਕੜੀ ਜ਼ਿਆਦਾ ਵਧੀਆ ਬਣਦੀ ਜਿਹੜੀ ਸਾਡੀ ਦਹੀਂ ਦੀ ਕੜੀ ਉਹ ਨਾ ਬੜੀ ਗਾੜੀ ਗਾੜੀ ਮਤਲੱਬ ਬਣਦੀ ਸਾਨੂੰ ਮੈਨੂੰ ਤੇ ਲੱਸੀ ਦੀ ਕੜੀ ਖਾਣਾ ਬਹੁਤ ਪਸੰਦ ਹੈ
ਤੇ ਕੜੀ ਵੀ ਕਿਵੇਂ ਬਣਾ ਲਈਏ ਮਤਲੱਬ ਕੀ
ਹਾਂਜੀ ਜੀ ਕੋਈ ਨੀ ਫਿਰ ਮੈਂ ਤੁਹਾਨੂੰ ਫਿਰ ਫੋਨ ਕਰਾਂਗੀ ਫਿਰ ਦੱਸਾਂਗੀ ਅੱਜ ਮੈਨੂੰ ਤੁਹਾਡੇ ਨਾਲ ਗੱਲ ਕਰਕੇ ਬੜਾ ਅੱਛਾ ਲੱਗਿਆ
ਅੱਛਾ ਜੀ ਮੈਨੂੰ ਵੀ ਤੁਹਾਡੇ ਨਾਲ ਗੱਲ ਕਰਕੇ ਬੜਾ ਵਧੀਆ ਲੱਗਾ ਹੈ ਜੀ ਆਪਣਾ ਇਸੇ ਤਰ੍ਹਾਂ ਫੋਨ ਕਰਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕ